ਔ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ, ਸਤ ਸ਼੍ਰੀ ਕਾਲ ਜੀ। ਕੀ ਹਾਲ ਐ।
ਠੀ ਠੀਕ ਐ ਜੀ, ਤੁਸੀਂ ਸੁਣਾਓ ਵੀਰ ਜੀ ਤੁਹਾਡਾ ਕੀ ਹਾਲ ਏ।
ਵਧੀਆ ਵਧੀਆ ਭੈਣ ਜੀ ਕੀ ਗੱਲ ਤੁਸੀਂ ਯਾਦ ਨ੍ਹੀਂ ਕਰਦੇ।
ਬਸ ਜੀ ਟਾਈਮ ਈ ਨੀਂ ਲੱਗਦਾ ਜੀ ਕਿ ਕਰਾਂ ਸਵੇਰੇ-ਸਵੇਰੇ ਪਹਿਲੇ ਬੱਚਿਆਂ ਨੂੰ ਸਕੂਲ ਭੇਜੋ, ਫੇਰ ਘਰ ਦੇ ਕੰਮ ਕਰੋ ਉਸ ਤੋਂ ਬਾਅਦ
ਬਾਅਦ ਕੰਮ ਵਾਲੀਆਂ ਆ ਜਾਂਦੀਆਂ ਦੋ-ਦੋ ਘੰਟੇ ਉਹ ਲਾ ਜਾਂਦੀਆਂ ਨੇਂ। ਅੱਛਾ ਅੱਛਾ ਉਸ ਤੋਂ ਬਾਅਦ ਹਾਂ
ਕੋਈ ਆਇਆ ਗਿਆ ਹੋਇਆ ਰਹਿੰਦਾ ਸਾਡੇ ਘਰ ਤੇ
ਤੇ ਤੁਹਾਨੂੰ ਫੋਨ ਕੀਤਾ ਸੀ ਮੈਂ ਕਿਹਾ ਵੇਹਲੇ ਹੁਣੇ ਔ ਦਰਬਾਰ ਸਾਹਿਬ ਜਾਣ ਦੀ ਸਲਾਹ ਬਣਦੀ ਪਈ ਸੀ ਤੇ ਮੈਂ ਕਿਹਾ ਪੁੱਛਾਂ ਤੁਹਾਡੀ ਫੈਮਿਲੀ ਹੁੰਦੀ ਦੀ ਨਾਲ ਸਾਡੀ ਫੈਮਿਲੀ ਚੱਲੇਗੀ।
ਅੱਛਾ ਹਾਂ, ਕੋਈ ਨੀਂ ਮੇਰੇ ਹਸਬੈਂਡ ਮੇਰੇ ਹਸਬੈਂਡ ਆਂਦੇ ਨੇ ਨਾਂ ਘਰ ਫਿਰ ਮੈਂ ਨਾਲ ਸਲਾਹ ਕਰਾਂਗੀ ਤੇ ਮੈਂ ਤੁਹਾਨੂੰ ਦੱਸ ਦਿਆਂਗੀ।
ਹਾਂ ਤੁਸੀਂ ਹਜੇ ਨੀਂ ਜਾਣਾ ਭੈਣ ਜੀ ਮੈਂ ਤੇ ਦੋ ਤਿੰਨ ਜੁਲਾਈ ਦਾ ਸੋਚ
ਹਾਂ ਹਾਂ, ਕੋਈ ਨੀਂ ਹਜੇ ਫੇਰ ਤਿੰਨ-ਚਾਰ ਦਿਨ ਹੈਗੇ ਨੇਂ ਕੋਈ ਨੀਂ ਬਣ ਜਏਗੀ ਇਹਨਾਂ ਨੂੰ ਤੇ ਸਲਾਹ ਬਣ ਜਏਗੀ।
ਹਾਂਜੀ ਬਾਬਾ ਜੀ ਬੁਲਾਣਗੇ ਤਾਂ ਅਸੀਂ ਜਰੂਰ ਜਾਵਾਂਗੇ। ਤੇ ਹੋਰ ਉੱਥੇ ਮਤਲਬ ਦੋ-ਤਿੰਨ ਗੁਰਦੁਆਰੇ ਜੇ ਇੱਕ ਤੇ ਦੇਖੋ ਮੇਨ ਸੱਚਖੰਡ ਹੀ ਏ ਹਨਾਂ। ਹਰਿਮੰਦਰ ਸਾਹਿਬ ਹੋ ਗਿਆ ਇੱਕ ਨਾ ਉੱਥੇ ਬਾਬਾ ਟ ਰਾਜ ਦਾ ਗੁਰਦੁਆਰਾ ਐ ਤੁਹਾਨੂੰ ਉਹ ਇਤਿਹਾਸ ਪਤਾ ਹੈ ਉੱਥੇ ਦਾ ਹਾਂ ਉੱਥੇ ਦਾ ਇਤਿਹਾਸ ਤੁਹਾਨੂੰ ਦੱਸਣਾ ਵਾ ਮੈਂ ਉੱਥੇ ਦਾ ਇਤਿਹਾਸ ਦੱਸਿਆ ਜੇ ਕਿ ਨਾ ਉੱਥੇ ਨਾਂ ਮਤਲਬ ਉਹ ਗ ਗੁਰੂ ਸਾਹਿਬ ਜੀ ਦਾ ਬਚਨ ਸੀ ਬਈ ਅੰਮ੍ਰਿਤ ਅੰਮ੍ਰਿਤਸਰ ਆਇਆ ਤਾਂ ਹੀ ਸਫਲਾ ਹੁੰਦਾ ਐ ਜੇ ਉੱਧਰ ਕੋਈ ਜਾਏ ਉਹ ਗੁਰਦੁਆਰੇ ਮੱਥਾ ਟੇਕ ਜਿਹੜਾ ਉਹ ਗੁਰਦੁਆਰੇ ਮੱਥਾ ਨਹੀਂ ਟੇਕ ਕੇ ਆਉਂਦਾ ਨਾਂ ਉਹਦੀ ਯਾਤਰਾ ਸਫਲੀ ਨਹੀਂ ਹੁੰਦੀ।
ਅੱਛਾ ਜੀ। ਚਲੋ ਫੇਰ ਤੇ ਅਸੀਂ ਜ਼ਰੂਰ ਜਾਵਾਂਗੇ ਤੁਸੀਂ ਸਾਨੂੰ ਨਾਲ ਲੈ ਜਾਣਾ ਸਾਨੂੰ ਤਾਂ ਹੀ ਪਤਾ ਲੱਗੇਗਾ ਨਾਂ।
ਉਹ ਮੰਜ਼ਿਲਾ ਗੁਰਦੁਆਰਾ ਸਾਹਿਬ ਹੈਗਾ ਜੀ ਮਤਲਬ ਮਤਲਬ ਤੇ ਓਧਰੋਂ ਦੀ ਪੂਰਾ ਅੰਮ੍ਰਿਤਸਰ ਸ਼ਹਿਰ ਸਾਰਾ ਦਿਖਦਾ। ਅੱਛਾ। ਜਰੂਰ ਜਾਵਾਂਗੇ ਤੁਹਾਡਾ ਸੁਣ ਕੇ ਮੈਨੂੰ ਮ ਹਾਂਜੀ, ਬਿਲਕੁਲ ਜੀ ਬਿਲਕੁਲ ਓਥੇ ਇੱਕ ਗੁਰਦੁਆਰਾ ਏ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਐ ਜਿੱਥੇ ਚੁਪਹਿਰਾ ਸਾਹਿਬ ਲੱਗਦਾ। ਉੱਥੇ ਮੈਂ ਕਹਿੰਦਾ ਲੱਖਾਂ ਦੀ ਸੰਗਤ ਹੁੰਦੀ ਲੱਖਾਂ ਦੀ ਕ ਗਾਤ ਸੰਗਤ ਹੁੰਦੀ ਜੇ ਅੱਛਾ ਜੀ! ਤੇ ਉਹ ਉੱਥੇ ਜਾਣ ਉੱਥੇ ਵੀ ਦੇਖੋ ਉੱਥੇ ਤੁਸੀਂ ਮੰਨੋਗੇ ਨੀਂ ਜਿਹੜੇ ਲੋਕਾਂ ਦੇ ਵੀਜ਼ੇ ਨਹੀਂੀ ਲੱਗਦੇ ਹਨਾਂ। ਜਿਹੜੇ ਕਈਆਂ ਦਾ ਕੋਈ ਕੰਮ ਰੁਕਿਆ ਹੁੰਦਾ ਹਨਾਂ ਮਤਲਬ ਮੈਂ ਕਹਦਾ ਉੱਥੇ ਤੇ ਬੜੀ ਮਾਨ ਜੇ ਬਾਬਾ ਦੀਪ ਸਿੰਘ ਜੇ ਗੁਰਦੁਆਰੇ ਦੀ ਮੈਂ ਕਿਹਾ ਇਸ ਵਾਰ ਮੈਂ ਜਾਣਾ, ਮੈਂ ਕਿਹਾ ਤੁਹਾਨੂੰ ਨਾਲ ਲੈ ਕੇ ਜਾਣਾ ਤੁਹਾਨੂੰ ਸਾਰੇ ਦਰਸ਼ਨ ਕਰਾਣੇ ਨੇਂ।
ਹਾਂਜੀ ਹਾਂਜੀ। ਜ਼ਰੂਰ ਲੈ ਕੇ ਜਾਣਾ ਜੀ ਮੈਂ ਆਪਣੇ ਬੱਚਿਆਂ ਦੀ ਵੀ ਸਕੂਲੋਂ ਛੁੱਟੀ ਕਰਾ ਲਾਂਗੀ ਤੇ ਆਪਣੇ ਹਸਬੈਂਡ ਨੂੰ ਵੀ ਕਰਾਂਗੀ ਕਹਵਾਂਗੀ ਕਿ ਦੋ ਦਿਨ ਤੁਸੀਂ ਦੁਕਾਨ ਨੀ ਜਾਣਾ ਤੇ ਅਸੀਂ ਹਾਂ
ਹਾਂ ਵੀ ਅਸੀਂ ਉਥੇ ਹੋ ਕੇ ਆਵਾਂਗੇ ਜਰੂਰ ਦਰਸ਼ਨ ਕਰਕੇ ਆਵਾਂਗੇ। ਤੇ ਹੋਰ ਉੱਥੇ ਜਿਹੜੇ ਮਤਲਬ ਤੁਸੀਂ ਦੇਖੋ ਉੱਥੇ ਦੇ ਲੋਕਲ ਗੁਰਦੁਆਰੇ ਨੇਂ ਵਿਵੇਕਸ ਸਾਹਿਬ ਹਨਾਂ ਨਾਲ ਜਿਹੜੇ ਨਾਲ-ਨਾਲ ਲੱਗਦੇ ਨੇਂ। ਤਿੰਨ ਚਾਰ ਸੰਤੋਖਸ ਸਾਹਿਬ ਪੰਜ ਸਰੋਵਰ ਨੇਂ ਨਾਂ ਉੱਥੇ ਦੇ ਮੇਨ ਪੰਜ ਸਨਾਨ ਈ ਉੱਧਰ ਦੇ ਸਰੋਵਰ ਵਿੱਚ ਹਰਿਮੰਦਰ ਸਾਹਿਬ ਹੋ ਗਿਆ ਤੇ ਇਹ ਮਤਲਬ ਉੱਧਰ ਨਾ ਤੁਸੀਂ ਕਦੀ ਤੁਸੀਂ ਗਏ ਨਈਂ ਨਾਂ ਮੈਨੂੰ ਲੱਗਦਾ ਤਾਂ ਨਹੀਂ ਤੁਹਾਨੂੰ ਇੰਨਾਂ
ਹਾਂ ਹਾਂ, ਨਾਂ ਮੈਂ ਨੀ ਮੈਂ ਅਗਰ ਗਈ ਵੀ ਸੀ ਤੇ ਮੇਨ ਉੱਥੇ ਸੱਚਖੰਡ ਹੀ ਜਾਂਣੀ ਆਂ ਅਸੀਂ
ਅਸੀਂ ਉਥੇ ਮੱਥਾ ਟੇਕ ਕੇ ਬਸ ਆ ਜਾਣੇ ਆਂ। ਹਾਂ ਤੇ ਇੱਕ ਉੱਥੇ ਤੁਹਾਨੂੰ ਪਤਾ ਓਥੇ ਸੇਵਾ ਚੱਲਦੀ ਐ, ਮਤਲਬ ਚੌਵੀ ਘੰਟੇ ਦੀ ਸੇਵਾ ਐ ਉਹ ਉਹਦੀ ਜਿਹੜ ਉੇ ਇੱਥੇ ਆਪਣਾ ਆਂਦੀ ਨਾ ਛੋਟੀ ਪੈਪਸੀ ਹੋ ਗਈ ਡਿਊ ਹੋ ਗਈ ਜਿਵੇਂ ਆਪਾਂ ਸਾਡੇ ਇੱਥੇ ਵੀਅ ਪਚ ਪੱਚੀ ਰੁਪਏ ਦੀ ਮਿਲਦੀ ਐ, ਉੱਥੇ ਸੇਵਾ ਲੱਗੀ ਦੀ ਪੰਜ ਰੁਪਏ ਦੀ ਉਹ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ, ਔ ਅੱਜ ਦੀ ਨੀ ਚੱਲ ਰਹੀ, ਔ ਕਿੰਨੇ ਸਾਲਾਂ ਤੋਂ ਹੁਣ ਤੱਕ, ਦੇਖੋ ਅੱਜਕੱਲ ਕਿੰਨੀ ਮਹਿੰਗਾਈ ਪੱਚੀ ਰੁਪਏ ਦੀ ਬੋਤਲ ਐ, ਬਿਲਕੁਲ ਜੀ ਬਿਲਕੁਲ, ਪੰਜ ਰੁਪਏ ਚ ਆਉਂਦਾ ਕੀ ਹੈ, ਔ ਕੱਲਾ ਸੇਵਾ ਤਾਂ ਲੈਂਦੇ ਨੇ ਕਿ ਚਲੋ ਜਿਹੜਾ ਮਾਂਹ ਬਨ ਲੋ, ਦੇਖੋ ਔ ਵੀ ਦਸਵੰਤ ਕਢਦੇ ਨੇ ਸੇਵਾ ਦਾ, ਉਹਨਾਂ ਨੇ ਆਪਣੇ ਵੱਲੋਂ ਉਹਨਾਂ ਦੀ ਸੇਵਾ ਏ। ਪਰ ਉਹ ਕਹਿੰਦੇ ਨੇ ਚਲੋ ਕੋਈ ਨੀ, ਹਾਂ ਹਾਂ ਸਹੀ। ਬਿਲਕੁਲ ਜੀ ਬਿਲਕੁਲ ਤੁਸੀਂ ਜਾਓ ਕਦੇ ਉੱਥੇ, ਤੇ ਮੈਂ ਕਹਿੰਦਾ ਤੁਹਾਾਨੂੰ ਤੁਹਾਨੂੰ, ਤੁਸੀਂ ਕਹੋਗੇ ਬਸ ਕਿੱਥੇ ਸਵਰਗਾਂ 'ਚ ਆ ਗਏ ਹਾਂ, ਉੱਥੇ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਉੱਥੇ ਹੋਰ ਵੀ ਬੜੇ ਗੁਰਦੁਆਰੇ ਨੇ ਲੋਕਲ ਮੰਨ ਲੋ ਜਿਵੇਂ ਆਪਣਾ ਟਲ ਹਿਲਾਂ ਸਾਹਿਬ ਗੁਰਦੁਆਰਾ ਜੇ, ਹੈਨਾ। ਹੋਰ ਬੜੇ ਗੁਰੂਦੁਆਰੇ ਨੇ, ਜਦੋਂ ਤੁਸੀਂ ਜਾਓਗੇ ਨਾ ਭੈਣ ਜੀ, ਤੇ ਆਪਾਂ ਸਾਰੇ ਪਾਸੇ ਮੱਥਾ ਟੇਕ ਕਵਾਂਗੇ ਬਸ ਕੱਲਾ ਤੁਸੀਂ ਤਿੰਨ ਚਾਰ ਦਿਨ, ਹਾਂ ਤਿੰਨ ਚਾਰ ਦਿਨ ਲਈ ਤੁਸੀਂ ਫ੍ਰੀ ਜ਼ਰੂਰ ਲੈਣਾ, ਭਾਜੀ ਨੂੰ ਕਹਿ ਦੇਣਾ ਬਈ ਤਿੰਨ ਚਾਰ ਦਿਨ ਦੀ ਛੁੱਟੀਆਂ ਲੈ ਲੈਣਗੇ।
ਹਾਂਜੀ ਹਾਂਜੀ ਉਹ ਤੇ ਮੈਂ ਕਹਿ ਦਾਂਗੀ ਇਹਨਾਂ ਨੂੰ, ਬਿਲਕੁਲ ਕਵਾਂਗੀ ਰ ਨਾਲ ਜਿੱਥੇ ਗੋਲੀਆਂ ਚੱਲੀਆਂ ਸੀਗੀ ਮੈਂ ਉਹ ਵਾਲਲੀ ਜਗ੍ਹਾ ਵੀ ਜ਼ਰੂਰ ਦੇਖਣੀ ਜੇ, ਹਾਂ ਜਲੀਆਂਵਾਲਾ ਬਾਗ। ਮੇਰੇ ਦਿਮਾਗ ਵਿੱਚ ਹੀ ਇੱਕਦਮ ਨਾਮ ਨਿਕਲ ਗਿਆ ਹੈ, ਏ ਵਾਲਾ, ਹਾਂ
ਹਵੇਲੀ, ਇਹ ਚੀਜ਼ਾਂ ਤੇ ਵੇਖਣ ਵਾਲੀਆਂ ਨੇ
ਹਾਂ ਬਿਲਕੁਲ ਜਲਿਆਂਲੇ ਬਾਗ ਮੈਂ ਗਈ ਸੀ ਇੱਕ ਵਾਰ, ਜਦ ਮੈਂ ਛੋਟੀ ਸੀਗੀ ਨਾ, ਆਪਣੇ ਵਿਆਹ ਤੋਂ ਪਹਿਲੇ ਆਪਣੇ ਮੰਮੀ ਪਾਪਾ ਨਾਲ ਗਈ ਸੀ ਉੱਥੇ।
ਮੈਂ ਕਹਿਣਾ ਉੱਥੇ ਟੂਰਿਸਟ ਆਂਦੇ ਜੇ ਇਨੀ ਇੰਨੀ ਦੂਰੋਂ, ਇੰਨੀ ਇੰਨੀ ਦੂਰੋਂ ਕਿ ਮ ਅਮਰੀਕਾ ਲਗਾ ਲੋ ਤੁਸੀਂ, ਕੈਨੇਡਾ ਲਗਾ ਲੋ, ਆਸਟ੍ਰੇਲੀਆ ਲਗਾ ਲੋ, ਜਪਾਨ ਇੰਨੇ ਇੰਨੇ ਟੂਰਿਸਟ
ਹਾਂ ਉੱਥੇ ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਦੀਵਾਰਾਂ ਚ ਹੈਗੇ ਨੇ, ਦੇਖੋ ਮੈਨੂੰ ਛੋਟੀ ਜਿਹੀ
ਹਾਂ, ਪਤਾ ਕੀ ਗੱਲ ਹੈ ਭੈਣ ਜੀ, ਪਹਿਲੇ ਟਾਈਮ ਕੀ ਹੁੰਦਾ ਸੀ ਨਿਸ਼ਾਨ ਨਾ ਨੋਰਮਲ ਸੀ, ਹੁਣ ਜਿਵੇਂ ਜਿਵੇਂ ਅੱਗੇ ਅੱਗੇ ਵੱਧਦੀ ਜਾ ਰਿਹਾ ਸਮਾਂ, ਉਵੇਂ ਉਵੇਂ ਹਰ ਚੀਜ਼ ਵਿੱਚ ਬਦਲਾਵ ਆ ਰਿਹਾ ਵੇ। ਜਿਹਦੇ ਕਰਕੇ ਹੁਣ ਉਹਨਾਂ ਨੇ ਪ੍ਰੋਪਰ ਫਰੇਮ ਕਰ ਤਾ ਐ, ਪਹਿਲੇ ਆਪਾਂ ਨਾਲੇ ਖਲੋ ਕੇ ਦੇਖ ਸਕਦੇ ਸੀ ਸਾਹਮਣੇ, ਹੁਣ ਫਰੇਮ ਲੱਗੇ ਐਦੇ ਲਈ ਫਰੇਮ ਵਿਚ ਵੇਖਣਾ ਪੈਦਾ ਐ, ਗੋਲੀਆਂ ਦੇ ਨਿਸ਼ਾਨ ਦੇ ਵਿਚ ਉਂਗਲ ਵੀ ਪਈ ਸੀਗੀ। ਹਾਂ ਨਹੀਂ ਹੁਣ ਨਹੀ ਹੈਗਾ ਜੇ ਭੈਣ ਜੀ, ਹੁਣ ਤੇ ਇਹਨਾਂ ਨੇ ਨਾ ਫਰੇਮ ਵਗੈਰਾ ਬਣਾਤੇ ਨੇ। ਪ੍ਰੋਪਰ ਤੁਸੀਂ ਦੂਰੋਂ ਦੇਖੋ, ਹੁਣ ਉਹ ਹਿਸਾਬ ਨਹੀਂ ਹੈ ਜਿਹੜੇ ਉੱ ਉੱਥੇ ਖੂਹ ਨੇ, ਖੂਹਾਂ ਦੇ ਉੱਤੇ ਵੀ ਇਹਨਾਂ ਨੇ ਬਾਊਂਡਰੀ ਬਣਾ ਦਿੱਤੀ ਚਾਰੋਂ ਤਰਫ। ਬਈ ਕੱਲ ਨੂੰ ਕਿਸੇ ਨੂੰ ਕੋਈ ਖ਼ਤਰਾ ਨਾ ਹੋਏ ਹੈਨਾ, ਦੇਖੋ ਪਤਾ ਕੀ ਕੱਲ ਜਿਵੇਂ ਜਿਵੇਂ ਸਮਾਂ ਵੱਧਦੀ ਜਾ ਰਿਹਾ ਹੈ, ਉਵੇਂ ਉਵੇਂ ਹਰ ਚੀਜ਼ ਵਿੱਚ ਬਦਲਾਵ
ਹਾਂ ਬਿਲਕੁਲ ਵਾਗਾ ਬੋਰਡਰ ਵੀ ਮੈਂ ਗਈ ਹੋਈ ਆਂ, ਜਦ ਮੈਂ ਛੋਟੀ ਸੀਗੀ, ਮੈਂ ਬੜੀ ਖੁਸ਼ ਹੋਈ। ਸੀ ਉੱਥੇ ਆਪਣੇ ਇੰਡੀਆ ਵਾਲਿਆਂ ਦੀ ਇੰਨੇ ਉੱਚੇ ਉੱਚੇ ਔ ਜਕਾਰੇ ਲਗਾ ਰਹੇ ਸੀਗੇ, ਬੜਾ ਵਧੀਆ ਲੱਗ ਰਿਹਾ ਸੀ।
ਕਦੀ ਮੈਂ, ਹਾਂ ਕਦੀ ਭੈਣ ਜੀ ਤੁਸੀਂ ਹਵੇਲੀ ਜਾਔ, ਮੈਂ ਕਹਿੰਨਾ, ਤੁਸੀਂ ਇੰਨੇ ਖੁਸ਼ ਹੋਵੋਗੇ ਤੁਹਾਨੂੰ ਇੰਝ ਲੱਗੇਗਾ ਤੁਸੀਂ ਪਤਾ ਨੀ ਕਿੱਥੇ ਆ ਗਏ ਹੋ, ਇੰਨੀ ਵਧੀਆ ਹਵੇਲੀ ਦੇ ਔਥੇ ਇੰਨਾ ਬਹਿਣ ਦਾ ਇੰਨਾ ਅੱਛਾ ਅਰੇਂਜਮੈਂਟ ਏ। ਕਿਆ ਉਹਨਾਂ ਨੇ ਮਤਲਬ ਜਿਵੇਂ ਹੁੰਦੇ ਨਾ ਕਟਪੁਤਲੀਆਂ ਵਾਲੇ ਜਿਵੇਂ ਔਦਾਂ ਦੀ ਮੂਰਤੀਆਂ ਟਾਈਪ ਵਿੱਚ ਉਹਨਾਂ ਨੇ ਬਣਾਏ ਦੇ ਨੇ ਕੋਈ ਪੰਜਾਬੀ ਡਰੈਸ ਵਿੱਚ ਏ, ਕੋਈ ਕਿਵੇਂ ਜਾਂ ਮਤਲਬ ਤੁਸੀਂ ਕਹੋਗੇ ਤਿੰਨ ਚਾਰ ਤਰ੍ਹਾਂ ਦੇ ਤੇ ਉੱਥੇ ਸ਼ੀਸ਼ੇ ਲੱਗੇ ਦੇ ਜੇ, ਕੋਈ ਮੋਟੇ ਕਿਸੇ ਚ ਕੋਈ ਮੋਟਾ ਦਿਖਦਾ ਕੋਈ ਪਤਲਾ ਦਿਖਦਾ, ਕੋਈ ਲੰਬਾ ਦਿਖਦਾ, ਕੋਈ ਛੋਟਾ ਮਤਲਬ ਮੈਂ ਕਹਿਿੰਦਾ ਬੜਾ ਵਧੀਆ ਬਣਾਏ ਦਾ, ਝੂਲੇ ਲੱਗੇ ਦੇ ਨੇ, ਮਤਲਬ ਮੈਂ ਜਾਵਾਗੇ, ਜਿਵੇਂ ਤੁਸੀਂ ਦੱਸ ਰਹੇ ਹੋ ਨਾ ਮੇਰੇ ਬੱਚੇ ਖੁਸ਼ ਹਾਂਆਂ, ਮੈਂ ਕਹਿੰਨ ਨਾ ਬਿਲਕੁਲ। ਨਾਲ ਹੀ ਦੇਖੋ ਆਸ ਨਾਲ ਹੀ ਮਤਲਬ ਦਰਬਾਰ ਸਾਹਿਬ ਦੇ ਨਾਲ ਕਿੰਨੇ ਪਿੰਡ ਲੱਗਦੇ ਨੇ। ਛੋਟੇ-ਛੋਟੇ ਉਹ ਪਿੰਡਾਂ ਚ ਕਿੰਨੇ ਕੁ ਗੁਰਦੁਆਰੇ ਨੇ ਤਰਨ ਤਾਰਨ ਸਾਹਿਬ ਹੋ ਗਿਆ, ਹੇਨਾ। ਉੱਥੇ ਤੁਸੀਂ ਸੁਣਿਆ ਹੋਣਾ ਤਰਨ ਤਰਨ ਸਾਹਿਬ ਦਾ ਸਰੋਵਰ ਹਨਾ ਤਰਨ ਤਾਰਨ ਸਾਹਿਬ ਦਾ ਸਰੋਵਰ ਪੂਰੇ, ਮਤਲਬ ਜਿੰਨੇ ਵੀ ਸਾਡੇ ਗੁਰਦੁਆਰਾ ਨੇ ਸਭ ਤੋਂ ਵੱਡਾ ਸਰੋਵਰ ਏ ਔ, ਸਭ ਤੋਂ ਵੱਡਾ ਔਰ ਸਭ ਤੋਂ ਢੂੰਗਾ। ਹਾਂਜੀ, ਬਿਲਕੁਲ ਜੀ ਮੈਂ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਹਾਂਜੀ ਬਿਲਕੁਲ, ਮੈ ਬੇਸ਼ੱਕ ਤਿੰਨ ਦਿਨ ਲੱਗਣ ਬੇਸ਼ੱਕ ਚਾਰ ਲੱਗਣ ਹਾ ਦੁਰ ਸਾਰੇ ਗੁਰਦਵਾਰੇ ਹੋ ਕੇ ਆਵਾਂਗੇ, ਹਾਂਜੀ। ਭੈਣ ਜੀ ਮੈਨੂੰ, ਮੈਂ ਸੁਣਿਆ ਸੀਗਾ ਤੁਸੀਂ ਉੱਥੇ ਹੀ ਰਹਿੰਦੇ ਹੋ ਨਾ, ਤੁਹਾਡੇ ਉੱਥੇ ਗੁਰਦੁਆਰਾ ਸਾਹਿਬ ਏ ਬੂੜੀਆ ਸਾਹਿਬ? ਹਾੰਜੀ-ਹਾੰਜੀ, ਤੇ ਤੁਸੀਂ ਔਧਰ, ਉਹ ਦੇ ਕੋਲ ਹੀ ਜਿਹੜਾ ਪਿੰਡ ਪੈਂਦਾ ਨਾ ਮੈਂ ਉੱਥੇ ਰਹਿਨੀ ਹਾਂ, ਅੱਛਾ ਹ ਉਹ ਪਿੰਡ ਦੇ ਤੁਹਾਡਾ ਗੁਰਦੁਆਰਾ ਜਿਹੜਾ ਬੁੜੀਆ ਸਾਹਿਬ ਹੈ ਉੱਥਾ ਉਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂਦੇ ਹੋ ਤੁਸੀਂ? ਹਾਂ-ਹਾਂ, ਮੈਂ ਜਾਂਦੀ ਹੈਗੀ ਆਂ ਉਥੇ, ਇਤਕੀ ਮੈਂ, ਹਾਂ ਮੈਂ ਐਤਵਾਰ ਦੇ ਐਤਵਾਰ ਅਸੀਂ ਪੱਕੀ ਰੂਟੀਨ ਬਣਾਈ ਹੋਈ ਏ। ਅੱਛਾ, ਤੇ ਮੈਂ ਨਾ ਹੁਣ ਮਤਲਬ ਪਹਿਲੇ ਤੇ ਅਸੀਂ ਦੇਖੋ ਦਰਬਾਰ ਸਾਹਿਬ ਚੱਲਨੇ ਹਾਂ। ਫੇਰ ਅਗਲੇ ਮਹੀਨੇ ਮੈਂ ਆਵਾਂਗਾ ਤੇ ਤੁਹਾਡੇ ਕੋਲ ਦੋ-ਤਿੰਨ ਦਿਨ ਲਈ, ਤੁਸੀਂ ਮੈਨੂੰ ਨਾ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਓ ਜਰੂਰ, ਮੈਂ ਬੜੀ ਵੀਡੀਓਜ਼ ਵੇਖੀਆਂ ਨੇ ਇੰਸਟਾਗ੍ਰਾਮ ਤੇ। ਹਾਂ ਤੇ ਭੈਣ ਜੀ ਮੈਂ ਸੁਣਿਆ ਵੇ ਉਹ ਜਿਹੜਾ ਗੁਰਦੁਆਰਾ ਸੀ ਹੈ ਬੇ, ਉਹ ਰਾਣੀਆਂ ਦੇ ਅੰਡਰ ਏ? ਮਤਲਬ ਰਾਣੀਆਂ ਵੀ ਰਹਿੰਦੀਆਂ ਉੱਥੇ। ਹਾਂਜੀ-ਹਾਂਜੀ। ਜੇ ਰਾਣੀਆਂ ਵੀ ਰਹਿੰਦੀਆਂ, ਰਾਣੀਆਂ ਤੇ ਹੁਣ ਚਲੀਆਂ ਗਿਯਾਂ।ਓਨਾਂਦਾ ਅੱਗੇ ਜਿਹਾ ਖਾਨਦਾਨ ਹੈਗਾ ਨਾ।ਅਛਾ- ਅੱਛਾ ਮਤਲਥ ੳਨਾਂ ਦਾ ਪਿ ਪਿੜੀ ਚਲ ਰਹੀ ਏ।ਪੀੜੀ ਚਲ ਰਹੀ ਏ। ਅੱਛਾ-ਅੱਛਾ ਹਾਂ, ਤੁਹਾਡੇ ਉੱਥੇ ਤੇ ਮੈਂ ਇੱਕ ਇੱਕ ਮੈਂ ਖੇਹੜਾ ਮੰਦਿਰ ਬੜਾ ਮਸ਼ਹੂਰ ਏ ਮਤਲਬ ਇਤਿਹਾਸਿਕ ਮੰਦਿਰ ਹੈ ਨਾ।ਬੜਾ ਇਤਿਹਾਸਿਕ ਮੰਦਿਰ ਹੇ ਜੀ।ਹਾਂਜੀ ਓ ਵੀ ਬੜਾ ਮਸ਼ਹੂਰ ਹੈ। ਅੱਛਾ, ਅੱਛਾ ਜੀ ਹਾਂ। ਤੇ ਤੁਸੀਂ ਫੇਰ ਭੈਣ ਜੀ ਮੈਨੂੰ ਨਾ ਆਪਣਾ ਜਿਹੜਾ ਤੁਹਾਡੇ ਉਧਰ ਜੋ ਜੋ ਮੇਨ ਨੇ ਨਾ ਜਿਵੇਂ ਮੈਂ ਹੁਣ ਪਿੱਛੇ ਜਿ ਵੇਖਿਆ ਸੀ, ਤੁਹਾਡੇ ਉੱਥੇ ਟ੍ਰੇਡ ਫੇਅਰ ਲੱਗੇ ਦੇ ਬਹੁਤ ਵਧ ਦੀਆ ਬਹੁਤ
ਹਾਂ-ਹਾਂ, ਇਦਰ ਸਫਾਇਰ ਹੋਟਲ ਇਚ ਲੱਗੀ ਹੋਈ ਸੀਗੀ। ਪਿੱਛੇ ਟ੍ਰੇਡ ਫੇਅਰ ਉੱਥੇ ਨਾ ਸਾਰੇ ਬ੍ਰਾਂਡਿਡ ਕੱਪੜੇ ਹੁੰਦੇ ਨਾ ਜਿਹੜੇ, ਉਹ ਸੇਲ ਵਿੱਚ ਮਿਲ ਰਹੇ ਸੀਗੇ। ਜਿਵੇਂ ਅਸੀਂ ਦੋ-ਦੋ ਹਜ਼ਾਰ ਦੀ ਸ਼ਰਟ ਆਉਂਦੀ ਏ, ਉਹ ਸਾਨੂੰ ਸਿਰਫ਼ ਤਿੰਨ ਸੌ ਰੁਪਏ ਦੀ ਮਿਲ ਰਹੀ ਸੀਗੀ।
ਅੱਛਾ। ਫੇਰ ਤੁਸੀਂ ਭੈਣ ਜੀ ਲੈ ਆਂਦੇ ਮੇਰੇ ਵਾਸਤੇ ਦੋ ਸ਼ਰਟਾਂ
ਨਾਂ, ਤੁਹਾਡਾ ਸਾਈਜ਼ ਥੋੜਾ ਦਿਮਾਗ ਈਚੋਂ ਨਿਕਲ ਗਿਆ ਸੀ। ਤੁਸੀਂ ਮੈਨੂੰ ਦੱਸੋ ਤੁਹਾਡਾ ਸਾਈਜ਼ ਕੀ ਹੈ? ਮੈਂ ਹਜੇ ਵੀ ਚੱਲ ਰਹੀ ਹੈ ਟ੍ਰੇਡ
ਤੇ ਭੈਣ ਜੀ ਤੁਸੀਂ ਐਲ ਸਾਈਜ਼ ਲੈ ਆਔ ਮੇਰੀ ਦੋ ਸ਼ਰਟਾਂ, ਇੱਕ ਚੈੱਕ ਲੈ ਆਣਾ ਇੱਕ ਲਾਈਨਾਂ ਆਲੀ ਲੈ ਏਣਾ।
ਹਾਂ ਠੀਕ ਹੈ, ਜੀ ਠੀਕ ਹੈ। ਤੇ ਅੱਜ-ਕੱਲ ਪ੍ਰਿੰਟਿਡ ਵੀ ਬੜੀ ਸੋਹਣੀ ਲੱਗਦੀ ਜੇ।
ਫੇਰ ਤੁਸੀਂ ਇੱਕ ਕੰਮ, ਹੌਰੀ ਤੁਹਾਡੇ ਕੋਲ ਕੋਇ ਹੋਰ? ਨਾ ਪ੍ਰਿੰਟਿਡ ਤੇ ਨਹੀਂ ਹੈ। ਫਿਰ ਤੁਸੀਂ ਇੰਂਝ ਕਰੋ ਆਪਣੀ ਮਰਜ਼ੀ ਦੀ ਲੈ ਆਔ।
ਚਲੋ, ਠੀਕ ਹੈ। ਮੈਨੂੰ ਜਿਹੜਾ ਰੰਗ ਵਧੀਆ ਲੱਗ, ਮੈਂ ਤੁਹਾਨੂੰ ਇੱਕ ਵਾਰ ਫੋਟੋ ਜਰੂਰ ਭੇਜਾਂਗੀ ਮੈਂ। ਤੁਹਾਨ ਤਿੰਨ-ਚਾਰ ਆਪ ਦੀ ਮੈਂ ਫੋਟੋਆਂ ਭੇਜ ਦਾਂਗੀ। ਜਿਹੜੀ ਤੁਸੀਂ ਯੱਸ ਕਰੋਗੇ ਮੈਂ ਉਹ ਚੱਕ ਲਿਆਵਾਂਗੀ।
ਹਾਂ, ਇੰਝ ਕਰਨਾ ਤੁਸੀਂ। ਤੇ ਭਾਜੀ ਨੂੰ ਹੁਣ ਤੁਸੀਂ ਕਹੋ ਭਈ ਆਪਾਂ ਦੋ ਤਰੀਕ ਦੀ ਸਲਾਹ ਬਣਾਉਾਨਦੇ ਆਂ ਦਰ
ਹਾਂ-ਹਾਂ, ਫੇਰ ਤੁਸੀਂ ਉੱਥੇ ਨਵੇਂ-ਨਵੇਂ ਕੱਪੜੇ ਪਾ ਕੇ ਨਾ, ਫੋਟੋਆਂ ਖਿੱਚ ਕੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਪਾਣਾ।
ਤਾਂ ਹੀ ਤੇ ਮੈਂ ਕਹਿੰਦਾ ਪਿਆ ਵਾਂ ਮੇਰੇ ਕੋ ਸ਼ਰਟਾਂ ਹੈ ਨਹੀਂ। ਤੇ ਮੈਂ ਕਿਹਾ ਚੱਲ ਹੁਣ ਜਾਣਾ ਹੈ ਹੀ ਹੈ ਗਰਮੀ ਦੇਖੋ ਕਿੰਨੀ ਹੈ ਇਹ। ਵੈਸੇ ਤੁਸੀਂ ਕੋਸ਼ਿਸ਼ ਕਰਨਾ ਕਿ ਹਾਫ ਸਲੀਵਸ ਮਿਲਣ
ਅੱਛਾ-ਅੱਛਾ, ਨਹੀਂ-ਨਹੀਂ ਹਾਫ ਸਲੀਵਸ ਵੀ ਮਿਲਦੀ ਆ। ਗਰਮੀਆਂ ਚ ਜਿਹੜੀ ਸੇਲ ਲੱਗਦੀ ਹੈ ਨਾ ਉਹਦੇ ਵਿੱਚ ਹ ਹਾਫ ਸਲੀਵਜ਼ ਵੀ ਮਿਲਦੀਆਂ।
ਅੱਛਾ-ਅੱਛਾ ਹਾਂ, ਫੇਰ ਤੁਸੀਂ ਮੇਰੀਆਂ ਦੋ ਲੈ ਲੈ ਤੇ ਮੈਂ ਤੁਹਾਨੂੰ ਓਨਲਾਈਨ ਪੇਮੈਂਟ ਕਰ ਦਾਂਗਾ। ਠੀਕ ਹੈ?
ਕੋਈ ਗੱਲ ਨੀ ਪੇਮੈਂਟ ਦੀ ਤੁਸੀਂ ਚਿੰਤਾ ਨਾ ਕਰੋ। ਮੈਨੂੰ ਪਤਾ ਪੇਮੈਂਟ ਮੇਰੀ ਮੇਰੇ ਘਰ ਪਈਏ, ਮੇਰੇ ਕੋਲ ਆ ਜਾਏਗੀ।
ਹਾਂ, ਤੇ ਬਸ ਬਾਕੀ ਹੋਰ ਅਗਰ ਕੋਈ ਮੇਰੇ ਮਤਲਬ ਦਾ ਸਮਾਨ ਹੋਇਆ ਤੇ ਮੈਨੂੰ ਫੋਨ ਕਰ ਲੈਣਾ ਤੇ ਵੈਸੇ ਤਾਂ ਤੁਸੀਂ ਲੈ ਲੈਣਾ।
ਹਾਂਜੀ, ਨਹੀਂ-ਨਹੀਂ। ਮੈਂ ਤੁਹਾਨੂੰ ਜੋ ਮੈਨੂੰ ਅੱਛਾ ਲੱਗਿਆ ਮੈਂ ਤੁਹਾਨੂੰ ਫੋਟੋ ਭੇਜਾਂਗੀ। ਤੁਸੀਂ ਉਹ ਫੋਟੋ ਦੇਖ ਕੇ ਜੋ ਹੀ ਅਸ ਕਰੋਗੇ ਮੈਂ ਉਹ ਪਰਚੇਜ਼ ਕਰ ਲਾਂਗੀ।
ਹਾਂ ਹਾਂ ਕੋਈ ਗੱਲ ਨਹੀਂ ਭੈਨ ਜੀ ਲਾਉਣਾ ਤੁਸੀਂ ਚੱਕ ਕਰ ਕਾਫੀ ਟਾਈਮ ਹੋ ਗਿਆ ਤੁਸੀਂ ਆਏ ਨੀ ਪਿੱਛੇ ਵੀ ਤੁਸੀਂ ਆਏ ਸੀ। ਹਾਂ, ਬੱਚੇ ਠੀਕ ਨੇ। ਹੁਣ ਸੁੱਤੇ ਦੇ ਨੇ ਥੱਲੇ ਤੇ ਮੈਂ ਕ ਉੱਪਰ, ਮੈਂ ਸੈਰ ਕਰਦਾ ਵ ਨਾ ਸੀ ਉੱਪਰ ਤੇ ਮੈਂ ਤਾਂ ਤੁਹਾਨੂੰ ਫੋਨ ਲਾਇਆ ਸੀ। ਮੈਂ ਕਿਆ ਚੱਲ ਮੈਂ ਸਲਾਹ ਕਰ ਲਾਂ। ਭੈਨ ਜੀ ਨਾਲ ਬਈ ਦਰਬਾਰ ਸਾਹਿਬ ਚੱਲਨੇ ਆ ਹਾਂ ਸਵੇਰੇ ਤੇ ਦੇਖੋ ਭੈਨ ਜੀ ਅਸੀਂ ਨਾ ਗੁਰਦੁਆਰਾ ਸਾਹਿਬ ਏ ਸਾਡੇ ਇੱਥੇ ਤਿੰਨ ਚਾਰ ਕਿਲੋਮੀਟਰ ਦੂਰ ਅਸੀਂ ਪੈਦਲ ਜਾਂਨੇ ਆ ਮਤਲਬ ਸਾਡੇ ਆਂਢ ਗੁਆਂਢ ਸਾਥ ਬਨਿਆ ਦਾ ਇੱਕ ਦੂਜੇ ਨਾਲ ਸਵੇਰੇ ਉਠਾ ਦਿੰਨੇ ਆ ਚਾਰ ਸਾਡੇ ਚਾਰ ਫਿਰ ਆਪਣਾ ਤਿਆਰ ਸ਼ਿਆਰ ਖੇ ਨਾਲੇ ਆਪਨਾ ਗੁਰਦੁਆਰਾ ਸਾਹਿਬ ਹੋ ਆਨੇ ਆ ਨਾਲੇ ਸੈਰ ਹੋ ਜਾਂਦੀ ਖਾਲੀ। ਸਾਡੇ ਇੱਥੇ ਨਾ ਭੈਨ ਜੀ ਹੈਗੇ ਨੇ ਸਾਡੇ ਇੱਥੇ ਇੱਕ ਭੈਨ ਜੀ ਨੇ ਮਤਲਬ ਨਾ ਉਹ ਨਾ ਬੜਾ। ਧਿਆਨ ਰੱਖਦੇ ਨੇ ਅਪਨਾ ਜਿਵੇਂ ਫਿਟਨੈਸ ਦਾ ਲਾ ਲਓ ਤੁਸੀਂ ਹੈ ਨਾ ਮਤ ਮਤਲਬ ਇਸ ਕਰਕੇ ਉਹਨਾਂ ਦੇ ਸਾਂਗੇ ਉਹਨਾਂ ਦੇ ਸਾਂਗੇ ਨਾ ਅਸੀਂ ਸਾਰਾ ਕੁਛ ਕਰ ਲੈਂਨੇ ਆ।
ਠੀਕ ਏ ਮੈਂ ਜਦੋਂ ਆਵਾਂਗੀ ਨਾ ਮੈਨੂੰ ਮਿਲਵਾਣਾ ਉਸ ਭੈਣ ਜੀ ਨਾਲ ਠੀਕ ਏ ਠੀਕ ਏ ਜੀ ਠੀਕ ਏ ਜੀ ਸਤਿ ਸ੍ਰੀ ਕਾਲ ਜੀ।